ਸਤਿ ਸ੍ਰੀ ਅਕਾਲ ਜੀ, ਹੋਰ ਕੀ ਹਾਲ-ਚਾਲ ਹੈ?
ਵਧੀਆਂ ਹੋਰ ਅੱਜ ਕਿਵੇਂ, ਫੋਨ ਕਰ ਲਿਆ?
ਹਾਂਜੀ, ਬਸ ਮੈਂ ਥੋੜਾ ਜਿਹਾ ਟਾਈਮ ਸੀ, ਚੱਲ ਗੱਲਬਾਤ ਕਰ ਲੈਣਾ। ਹੋਰ ਫੇਰ ਬੱਚੇ ਤੰਗ ਕਰਦੇ ਆ। ਮੈਂ ਤੁਹਾਡੇ ਕੋਲ ਪੁੱਛਣਾ ਸੀ ਸੂਟ ਦੇ ਕਟਿੰਗ ਕਰ
ਅੱਛਾ ਅੱਛਾ,
ਟਾਈਮ ਹੋ ਗਿਆ ਨਾ ਮੈਨੂੰ ਛੱਡਿਆ ਅਤੇ ਮੈਂ ਕਿਹਾ ਚੱਲ ਪੁੱਛਣਾ ਤੁਹਾਡੇ ਕੋਲ ਤੁਸੀਂ ਸੀਂਦੇ ਰਹਿੰਦੇ ਹੋ ਨਾ ਥੋੜਾ ਤੁਹਾਨੂੰ ਪਤਾ ਹੋਣਾ ਹੋਰ ਕਟਿੰਗ ਮਤਲਬ ਕਿ ਅਲੱਗ ਅਲੱਗ ਤਰ੍ਹਾਂ ਦੀ ਜਾਂ ਇੱਕੋ ਤਰ੍ਹਾਂ ਦੇ ਹੁੰਦੀ ਹੈ
ਨਹੀਂ ਕਟਿੰਗ ਤਾਂ ਸੇਮ ਹੀ ਹੁੰਦੀ ਹੈ ਬਸ ਐ ਹੈ ਕਿ ਕਈਆਂ ਦਾ ਸ਼ੋਲਡਰ ਹੈਵੀ ਹੁੰਦਾ ਹੈ ਕਈਆਂ ਦਾ ਪਤਲਾ ਹੁੰਦਾ ਹੈ
ਹਾਂ, ਬਸ ਮੈਂ ਵੈਸੇ ਤਾਂ ਕੋਸ਼ਿਸ਼ ਬੜੀ ਕਰਨ ਆ ਮੇਰੇ ਨਾ ਮੋਢੇ ਡਿੱਗਣ ਲੱਗ ਗਿਆ। ਪਤਾ ਨੀ ਮੋਢੇ ਹਲਕੇ ਹੋ ਗਏ ਜਿਵੇਂ ਤੇ ਕਦੀ ਭਾਰੇ ਹੋ ਜਾਂਦੇ ਕਦੇ ਹਲਕੇ ਹੋ ਜਾਂਦੇ ਆ ਠਾਇਰੈਂਡ ਨਾ ਪਤਾ ਨੀ ਚੱਲਦਾ ਸਰੀਰ ਦਾ
ਅੱਛਾ ਅੱਛਾ,
ਅਤੇ ਮੈਂ ਇਹੀਓ ਪੁੱਛਣਾ ਸੀ ਭਈ ਮੁੱਡਾ ਫਿਰ ਕਿੰਨਾ ਰੱਖਣਾ ਪੈਂਦਾ
ਕੋਈ ਨੀ ਤੁਸੀਂ ਆਪਣਾ ਸਾਢੇ ਛੇ ਜਾਂ ਸੱਤ ਇੰਨਾ ਹੀ ਰੱਖਿਆ ਕਰੋ ਬਸ
ਅੱਛਾ
ਸਾਢੇ ਛੇ ਜਾਂ ਪੌਣੇ ਸੱਤ ਹੋ ਗਿਆ ਸੱਤ ਸੱਤ ਤੋਂ ਉੱਪਰ ਨੀ ਜਾਣਾ ਅਸੀਂ
ਹਾਂ ਬਸ ਮੈਂ ਸਾਢੇ ਛੇ ਅੱਗੇ ਰੱਖਿਆ ਸੀ ਤੇ ਉਹ ਮੈਨੂੰ ਨਾ ਮੈਂ ਕਿਸੇ ਕੋ ਸੋਂ ਆਇਆ ਨਾ ਮੈਂ ਸਾਢੇ ਸੱਤ ਦਾ ਉਹਾਨੂੰ ਸਾਢੇ ਛੇ ਕਹਿ ਕਹਿ ਤਾਂ ਤੇ ਉਹ ਮੇਰੀ ਖਿੱਚ ਪੈ ਪੈ ਕੇ ਨਾ ਫਿਰ ਮੇਰੇ ਪਿੱਠ ਭਾਰੇ ਹੋ ਗਏ ਉਹ ਚੀਰੀ
ਅੱਛਾ ਨਹੀਂ ਸਤ ਤਾਂ ਨਾ ਨੋਰਮਲ ਹੁੰਦਾ ਹੈ ਚਾਹੇ ਤੁਸੀਂ ਹੈਵੀ ਹੋ ਜਾਂ ਨਹੀਂ ਤੇ ਸੱਤ ਨੋਰਮਲ ਹੁੰਦਾ ਹੈ
ਮੈਂ ਆਪ ਸੀਦੇ ਸੀ ਪਹਿਲੇ ਸੱਤ ਹੀ ਰੱਖਦੇ ਸੀਂ ਤੇ ਹੁਣ ਬਸ ਕਟਿੰਗ ਅਲੱਗ ਅਲੱਗ ਤਰ੍ਹਾਂ ਦੀ ਹੁੰਦੀ ਸਾਰਿਆਂ ਦੀ ਕੋਈ ਕਿਸ ਤਰ੍ਹਾਂ ਰੱਖਦਾ ਕੋਈ ਕਿੱਦਾਂ ਰੱਖਦਾ ਤਾਂ ਮੈਂ ਤੁਹਾਡੇ ਕੋਲ ਪੁੱਛਿਆ ਮੈਂ ਕਿਹਾ ਪਤਾ ਲੱਗੇ ਕੋਈ ਮੇਨ ਸਹੀ ਕਟਿੰਗ ਕਿਹੜੀ ਹੁੰਦੀ ਸੱਤ ਜੀ ਠੀਕ ਹੈ
ਸੱਤ ਸੱਤ ਤੇਰਾਂ ਸੱਤ ਮੋਟਾ ਹਾਂ ਇਹ ਨੌਰਮਲ ਨੌਰਮਲ ਕਟਿੰਗ ਮਤਲਬ ਜ਼ਿਆਦਾ ਹੈਵੀ ਬਣਦਾ ਹੈਵੀ। ਜ਼ਿਆਦਾ ਹੈਵੀ ਸ਼ੋਲਡਰ ਨੇ ਉਹ ਫੇਰ ਸਾਡੇ ਸੱਤ ਮਤਲਬ ਸਾਢੇ ਸੱਤ
ਉਹ ਤੇ ਜਿੰਨਾ ਭਾਰਾ ਬੰਦਾ ਹੈਗਾ ਹਿਸਾਬ ਨਾਲ ਹੀ ਹੁੰਦੀ
ਹਾਂ, ਸੱਤ ਅੱਠ ਤੋਂ ਉੱਪਰ ਨੀ ਜਾਂਦਾ ਸਾਢੇ ਸੱਤ ਮੈਂ ਹਰ ਇੱਕ ਚੀਜ਼ ਸੀ ਲੈਂਦੀ ਹਾਂ ਜੋ ਵੀ।
ਹਮ ਅੱਛਾ, ਸਾਡੀ ਗੁੜੀਆ ਬੜਾ ਮਗਰ ਪੈਂਦੀ ਨਾ। ਮੈਂ ਸੂਟ ਪਾਣਾ ਮੈਂ ਸੂਟ ਪਾਣਾ ਪੋਤਰੀ ਮੇਰੀ। ਅਤੇ ਮੈਂ ਕਿਹਾ ਚੱਲ ਕੋਈ ਨਹੀਂ ਹਾਂ ਮੈਂ ਕਿਹਾ ਤੁਹਾਡੇ ਕੋਲ ਥੋੜ੍ਹਾ ਪੁੱਛ ਲਾਂਗੀ ਛੋਟੇ ਬੱਚੇ ਦੀ ਵੀ ਕਿੰਨਾ ਤੀਰਾ ਰੱਖਣਾ ਪੈਂਦਾ।
ਕਿੰਨੇ ਸਾਲ ਦੀ ਐ।
ਗੁੜੀਆ ਹੈਗੀ ਪੰਜ ਸਾਲ ਦੀ ਹੈ।
ਅੱਛਾ ਤੇ ਪਤਲੀ ਜੀ ਹਾਂ ਤੇ ਤ ਪੰਜ ਸਾਢੇ ਪੰਜ ਬਹੁਤ ਐ।
ਅੱਛਾ, ਮੈਂ ਕਿਹਾ ਜਲ ਮੇਰੇ ਕੋਲ ਪੀਸ ਪਿਆ ਤੇ ਮੈਂ ਸੀਣਾ ਸੀ। ਤੇ ਮੈਂ ਕਿਹਾ ਚਲ ਥੋੜਾ ਘੱਟ ਕਰੋ।
ਉਹਦਾ ਪੰਜ ਹੀ ਤੁਸੀਂ ਤੀਰਾ ਦੱਸਿਆ। ਪੰਜ ਸਾਢੇ ਪੰਜ ਤੀਰਾ ਰੱਖੋ, ਪੰਜ ਸਾਢੇ ਪੰਜ ਹੀ ਮੋਢਾ ਰੱਖੋ।
ਸਾਡੇ, ਪੰਜ ਮੋਢਾ ਜ਼ਿਆਦਾ ਤਾਂ ਨੀ ਹੋ ਜੇਗਾ।
ਨਹੀਂ, ਨਹੀਂ ਦੇਖੋ ਅੱਧਾ ਇੰਚ ਉੱਪਰੋਂ ਸੀਨ ਚ ਵੀ ਤੇ ਜਾਣਾ।
ਹਾਂ, ਹਾਂ। ਆਹੋ ਹੀ ਬਸ ਹਾਂ ਬਸ ਉਹੀ ਗੱਲ ਨਾ ਮੈਂ ਚੀਂਦੀ ਸੀ, ਪਹਿਲਾਂ ਤੇ ਹੱਥ ਪੈਂਦਾ ਸੀ ਹੁਣ ਹੱਥ ਨੀ ਪੈਂਦਾ ਤੇ ਹੁਣ। ਥੋੜ੍ਹਾ ਜਿਹਾ ਆਲਸ ਜਾ ਆ ਜਾਂਦਾ। ਕੰਮ ਕਰਨ ਦਾ ਤੇ ਬਰ ਕਿ ਹੁਣ ਮੈਂ ਕਿੰਨੀ ਦੇਰ ਦੀ ਵਿਹਲੀ ਸੀ ਮੈਂ ਚੱਲ ਕੁਛ ਕਰਾਂ, ਕੁਛ ਕਰਾਂ ਫਿਰ ਜ਼ਿਆਦਾ ਟਾਈਮ ਹੋ ਗਿਆ, ਮੈਂ ਕਿਹਾ ਚੱਲ ਚਾਹ ਪੀ ਲੈਂਦੀ ਆਂ। ਤੇ ਦਾਲ ਵੀ ਭਿਉਂ ਆਈ ਆ ਰਾਤ ਵਾਸਤੇ ਵੀ ਮੈਂ ਕਿਹਾ ਚੱਲ ਥੋੜਾ ਜਿਹਾ ਟਾਈਮ ਸੀ ਗੱਲ ਕਰਲਾਂ। ਆਹੋ ਸਲਵਾਰ ਤੁਸੀਂ ਆਪੇ ਸੀ ਜਾਂ ਬਜ਼ਾਰੋਂ ਸੀਂ ਸਬਾਉਂਦੇ ਔ।
ਹਾਂ ਨਹੀਂ ਸਲਵਾਰ ਵੀ ਮੂਡ ਦੇ ਉੱਪਰ ਜੇ ਮਨ ਹੋਏ, ਤੇ ਸੀਅ ਲੈਂਨੀ ਆਂ ਨਹੀਂ ਮਨ ਹੁੰਦਾ ਵੀ ਮੈਂ ਬਾਹਰ ਸਾਡੇ ਘਰ ਦੇ ਨਾਲ ਹੀ ਹੈਗੀ ਇਕ ਜਨਾਨੀ ਉਹ ਸਲਵਾਰਾਂ ਦਾ ਕੰਮ ਕਰਦੀ ਐ ਉਸ ਸਲਵਾਰਾਂ ਸੀਅ ਦਿੰਦੀ ਐ।
ਪਲਾਜ਼ੋ ਪਲੂਜੋ ਸਾਰੇ ਪਿੰ
ਹਾਂ-ਹਾਂ ਜੋ ਮਰਜੀ ਮੈਂ ਹਾਂ ਮੈਂ ਵੀ ਬਣਾ ਲੈਂਨੀ ਹਾਂ, ਪਰ ਇਹ ਕਿ ਮੇਰੇ ਟਾਈਮ ਦੇ ਉੱਪਰ ਗੱਲ ਹੈਗੀ ਹੈ। ਜੇ ਤੇ ਮੇਰਾ ਮਨ ਹੈ ਕਿ ਹਾਂ ਮੈਂ ਸੀਅ ਲਵਾਂਗੀ, ਆਪਣੀ ਪੈਂਟਾਂ ਮੈਂ ਜਾ ਆਪੇ ਹੀ ਸੀਮੇ ਐ ਕਿਉਂਕਿ ਮੈਨੂੰ ਕਿਸੇ ਪਸੰਦ ਨਹੀਂ ਆਉਂਦੇ।
ਹਾਂ, ਉਹ ਆਪਣੀ ਫਿਟਿੰਗ ਆਪਣੀ ਹੁੰਦ ਦੀ ਐ ਨਾ।
ਹਾਂ, ਹੁਣ ਇੱਕ ਸਵਾਈ ਹੈ, ਮਜਬੂਰਨ ਸਵਾਈ ਐ। ਕਿ ਚਲ ਬਾਹਰੋਂ ਸਵਾ ਲੈਂਨੀ ਆ ਬਾਹਰ ਦੇ ਬਾਰ ਸਵਾਈ ਦਿੰਦਾ ਈ ਕੁਛ ਆਂਦਾ।
ਆ ਸਵਾਈਆਂ ਬੜੀਆਂ ਨਾ, ਉਹਨਾਨੇ ਮੂੰਹ ਖੋਲੇ ਆ ਬਹੁਤ ਜ਼ਿਆਦਾ।
ਪੈਂਟ ਸਿਰਫ ਅੱਧੇ ਘੰਟੇ ਦਾ ਕੰਮ ਹੈਗਾ, ਪੈਂਟ ਚ ਦੋ ਸੌ ਰੁਪਏ ਸਮਾਈ ਏ ਪੈਂਟ ਦੀ।
ਉਈਓ ਤੇ ਕਿਹਾ ਵੀ, ਪੈਸੇ ਕੰਮ ਨੀ ਆਂਦੇ ਫਿਰ।
ਹਾਂ। ਫੇਰ ਮੈਨੂੰ ਹੁੰਦਾ ਹੈ, ਕਿ ਐਵੇਂ ਦੋ ਸੌ ਰੁਪਏ ਦੇ ਆ, ਮੈਨੂੰ ਹੁੰਦਾ ਹੈ, ਕਿ ਐਵੇਂ ਦੋ ਸੌ ਰੁਪਏ ਦੇਨਾ। ਪੇਸੇ ਲਾਓ।
ਵਧੀਆ ਸੂਟ ਚਲੋ ਸਵਾਨੇ ਪੈਂਦੇ, ਮਾੜਾ ਮੋਟਾ ਘਰ ਪਾਣ ਲੱਗ ਤੇ ਮੈਂ ਆਪੇ ਹੁਣ ਕੋਸ਼ਿਸ਼ ਚ ਕਰਾਂਗੀ, ਕਿ ਮੈਂ ਆਪੇ ਸਵਾ ਕਰਾਂ। ਪਹਿਲੇ ਸੀਂਦੀ ਸੀ, ਬੜੇ ਸੋਹਣੇ- ਬੜੇ ਸੋਹਣੇ ਫਿਟਿੰਗ ਆਪੇ ਕਰ ਲਈ ਜ ਬਸ ਉਹੀ ਨਾ ਜਿਉ-ਜਿਉ ਬੰਦਾ ਕਹਿੰਦਾ ਫਰੀ ਹੁਨੇ ਆ, ਫ੍ਰਰੀ ਕੋਈ ਨਹੀਂ ਹੁੰਦਾ।
ਹੂੰ। ਉਹ ਤੇ ਹੈ ਹੀ ਟਾਈਮ ਹੁੰਦਾ ਹੀ ਨੀ, ਹੁਣ ਮੇਰੀ ਸੱਸ ਐ ਔਦੇ ਨਾਲ ਰੋਜ਼ ਬੋਲਦੇ ਸੂਟ ਸੀ ਲੋ, ਸੂਟ ਸੀ ਲੋ। ਸੂਟ ਸੀ ਲੋ, ਸੂਟ ਸੀ ਲੋ ਪਰ ਟਾਈਮ ਹੀ ਤੇ ਹੋਏ ਸੂਟ ਸੀਨ ਦਾ।
ਗੱਲ ਕੁਛੁਟੀ
ਕੁਛ ਬੱਚੇ ਘਰ ਨੇ, ਹਾਂ, ਵਿਹਲੇ ਹੋਵੋ ਤੇ ਮਨ ਕਰਦਾ ਲੇਟ ਜਾਓ।
ਹਮ, ਇਹਹੀ ਤੇ ਗੱਲ ਹੈ, ਕੀ ਕਰੇ ਬੰਦਾ? ਚਲੋ ਕੋਈ ਨੀ, ਆਪਾਂ ਵੱਡਾ। ਅੱਗੋਂ ਥੋੜ੍ਹੇ ਦਿਨ ਵੱਡੇ ਆ ਜਾਣਗੇ ਨਾ, ਫਿਰ ਟਾਈਮ ਲੱਗ ਜਾਏ ਕਰੇਗਾ।
ਹਾਂ, ਬਸ ਕੁਛ ਹੋਣਾ ਹੈ ਕਿ ਉਹਨੂੰ ਮੇਰਾ ਸੂਟ ਚਾਰ- ਦਿਨ ਹੋਗੇ ਰੁਲਦਾ ਪਿਆ ਸੀ, ਹਫ਼ਤਾ ਹੀ ਹੋ ਗਿਆ ਹੋਣਾ ਬਲਕਿ ਸਿਰਫ ਇੱਕ ਬਾਹਵਾਂ ਪਿੱਛੇ ਰੁਕੇ- ਰੁਕਿਆ ਹੋਇਆ ਸੀ ਕਿ, ਬਾਹਵਾਂ ਨਹੀਂ ਲੱਗਦੀ ਪਈਆ ਸੀ, ਹੁਣ ਮੈਂ ਨਹੀਂ ਮੈਂ ਗਲੇ ਚ ਆਪਾਂ
ਅੱਛਾ -ਅੱਛਾ, ਅ ਕਈ ਤੇ ਬੁਕਰਮ
ਹਾਂ- ਹਾਂ ਉਹੀ ਬੁਕਰਮ ਤੇ ਹੀ ਬਨਾਨੀ ਹਾਂ ਔਰ ਤੇ ਕਟਿੰਗ ਆਪਣੇ ਹਿਸਾਬ ਨਾਲ, ਜਿੰਨਾ ਮੈਂ ਪਾਣੈ
ਉਹ ਆਪਣੇ ਮਰਜ਼ੀ ਦਾ ਬਨ ਜਾਂਦਾ ਨਾ। ਵੈਸੇ ਵੀ ਗਲਾ ਜੇ ਇੱਕ ਤਾਂ ਸੱਤ ਕੱਟਨਾ ਪੈਂਦਾ ਨਾ।
ਉਹ ਤੇ ਤੁਹਾਡੇ ਉੱਪਰ ਹੇ ਨਾ, ਤੁਸੀਂ ਕਿੰਨਾ ਪਾ ਰਹੇ।
ਹਾਂ, ਬੁਕਰਮ ਦੇ ਸੱਤ ਕਰਦੇ ਆ ਨਾ, ਸਾਡੇ ਚ ਮਤਲਬ ਕੀ ਹੋ ਜਾਂਦਾ ਸਾਡੇ -ਛੇ ਹੋ ਜਾਂਦਾ ਨਾ, ਬੁਕਰਮ ਦੇ ਹਾਂ। ਜੇ ਸੱਤ ਪਾਨੈ ਤਾਂ, ਸਾਢੇ- ਸੱਤ ਰੱਖਨਾ ਪੈਂਦਾ।
ਹਾਂ, ਹਾਂ, ਹਾਂ- ਹਾਂ।
ਉਹ ਅੱਧਾ- ਇੰਚ ਸਿਲਾਈ ਚ ਚਲਾ ਜਾਂਦਾ ਹੈਨਾ। ਹਮ, ਚਲੋ ਕੋਈ ਨੀ ਉਹਨੂੰ ਕੱਟਾਂਗੀ ਨਾ, ਹੂਨ ਆਈਡੀਆ ਰੱਖਾਂਗੀ। ਪਰ ਜ਼ਿਆਦਾ ਗਲੇ ਵੱਡੇ ਵੀ ਨਾ ਫੇਰ ਅੱਗੋਂ, ਅੱਛਾ ਨੀ ਲੱਗਦਾ ਨਾ।
ਹਾਂ, ਹਾਂ ਪਤਾ ਕੀ ਹਾਂ ਸੱਤ ਨੋਰਮਲ ਹੁੰਦਾ। ਸੱਤ ਚ ਨਾ ਬੰਦਾ ਕੰਫਰਟੇਬਲ ਵੀ ਰਹਿੰਦਾ, ਕਿ ਚੁੰਨੀ ਨਾ ਵੀ ਲੈ ਬੰਦਾ ਤਾਂ ਵੀ
ਹਾਂ, ਓਈਹੋ ਸੱਤ ਠੀਕ ਰਹਿੰਦੈ, ਹੁਣ ਬਲਕਿ ਮੈਂ ਲੈਂਦੀ ਨੀ ਚੁੰਨੀਆਂ, ਮੇਰੇ ਨਵੀਆਂ ਪਈਆਂ ਰਹਿੰਦੀਆਂ। ਮੈਂ ਕਿਹਾ ਮੈਂ ਅੱਗੇ ਦੇ ਉਹ ਲੇਨ੍ਹੀਂ ਆ ਮੈ ਲੈਂ ਦੀ ਚੁੰਨੀ, ਚੁੰਨੀਆਂ ਦਾ ਢੇਰ ਲੱਗਾ ਰਹਿੰਦਾ।
ਅੱਛਾ- ਅੱਛਾ, ਚਲੋ ਇਹਦੇ ਕਫਤਾਨ ਵਗੈਰਾ ਬਨਦੇ ਨੇ ਉਹ ਜਿਵੇਂ ਤੁਵਾਡੇ ਘਰ ਛੋੇਟੇ ਬੱਚੇ ਨੇ, ਤੁਹਾਡੀ ਪੋਤਰੀਆਂ ਜਿਵੇਂ ਤੁਸੀ ਕੈ ਰੇ ਹੋ ਕਿ, ਮੇਰੀ ਪੋਤਰੀਆਂ ਨੇ। ਤੁਸੀਂ ਔਨਾਂ ਦੇ ਕਫਤਾਨ ਵਗੈਰਾ ਬਣਾ ਸਕਦੇ ਓ? ਚੁਨੀਆਂ ਦੇ।
ਹਾਂ ਵਧੀਆ ਚੁੰਨੀ ਹੋਏ ਨਾ ਫੇਰ ਤੇ, ਰੱਖ ਲੈਂਣੇ ਆ ਨਾ ਜੇੜੇ ਨੋਰਮਲ ਹੁੰਦੀਆ ਨਾ ਸਿੰਪਲ ਜਿਆ, ਔ ਨੀ ਫਿਰ ਜੀਅ ਕਰਦਾ ਰੱਖਣ ਤੇ।
ਹਾਂ।
ਫੇਰ ਅਸੀਂ ਕੈੰਣੇ ਆ ਚੱਲ ਕੀ, ਲੀਰਾਂ ਕਚੀਰਾਂ ਬਣਾਨੀਐ ਛੱਡੋ ਪਰੇ, ਹਾਂ। ਚਲੋ ਔਰ ਕੀ ਬਨਾ ਲੈਂਦੇ ਔ ਤੁਸੀਂ, ਮਿੱਡੀ ਮੁੱਡੀ ਬਨਾ ਲੈਂਦੇ ਔ ਕੁੜੀਆਂ ਦੀ?
ਹਾਂਜੀ, ਸਭ ਬਨਾ ਲੈਣੀ ਆ, ਬਸ ਔਈਔ ਟਾਈਮ ਦੇ ਉਪ
ਹਾਂ ਮੇਰੀ ਮਤਲਬ ਏ ਰਿਸ ਸਰਦਾਰਾਂ ਦੇ ਵਿੱਚ ਈ ਐ, ਓਨਾਂ ਦੀ ਵੋਟੀ ਬਣਾਂਦੀ ਏ ਬੜੇ ਸੋਣੇ ਕੱਪੜੇ। ਔ ਬਲਕੇ ਕੈੰਦੀ ਸੀ ਮੈਨੂੰ ਦੇ ਜਾ ਕਰੋ। ਤੇ ਮੈਂ ਕਿਆ ਕੋਈ ਨਹੀਂ ਫੇਰ ਆਣ ਦਾ ਵੀ ਤੇ ਜਾਣ ਦਾ ਵੀ ਟਾਈਮ ਚਾਹੀਦਾ ਨਾ‌ ਕਹਿੰਦੇ ਜਿਹੋ ਜੇ ਮਰਜ਼ੀ ਸਵਾ ਲਿਆ ਕਰੋ। ਦੇ ਜਾਇਆ ਕਰੋ। ਫੇਰ ਔਹੀ ਗੱਲ ਤੇ ਉੱਥੇ ਆ ਜਾਂਦੀ ਸਵਾਈਆਂ ਜੌ ਦੇਣਿਆ ਪੈਂਦੀਆਂ ਨਾ।
ਹਾਂ ਉਹ ਤੇ ਹੈ ਈ, ਹਾਂ ਹੁਣ ਮੈਨੂੰ ਕੱਲ ਪਰਸੋਂ ਕਿਸੀ ਦਾ ਫੋਨ ਆਇਆ ਸੀ ਓਨਾਂ ਨੇ ਸਿਲਾਈ ਸਿਖ ਤੇ ਔ ਮੈਨੂੰ ਕਹਿ ਰਹੇ ਸੀ ਕਿ ਤੁਸੀਂ ਮੈਨੂੰ ਦਸ ਦੱਸੋ ਕੋਈ ਬਈ ਜੋ ਮਤਲਬ ਕੋਈ ਜੋ ਸਿਲਾਈ ਸਿਖਾ ਦੇ। ਔਰ ਤੁਸੀਂ ਮੰਨੋਗੇ ਓਹ ਘਰੋ ਐਨੇ ਸੌਖੇ ਨੇ ਐਨੇ ਸੌਖੇ ਨੇ ਮੈਂ ਅ ਓਨਾਂ ਨੂੰ ਬੋਲਿਆ ਕਿ ਤੁਹਾਨੂੰ ਕੀ ਲੋੜ ਏ ਸੀ‌। ਖਾਂਦੇ ਤੇ ਔ ਵੀ ਇਹੀਓ ਗੱਲ ਕਹਿੰਦੇ ਸੀ ਫ੍ਰੀ ਚ ਸਾਡੇ ਕੋਲ ਪੈਸੇ ਨੀ ਦਿੱਤੇ ਜਾਂਣੇ ਫ੍ਰੀ ਚ ਸਵਾਈਆਂ ਨੀ ਦਿੱਤੀ ਜਾਂਦੀਆਂ। ਬੰਦਾ ਆਪੇ ਸੀ ਲੇ ਅਪਣੇ ਜੋਗਾ ਔਹੀ ਬੌਤ ਬਈ ਕਹਿੰਦੀ ਕਿ ਇੱਕ ਦਸ ਵੀਹ ਰੁ ਲੱਗਦੇ ਨੇ ਨਾ ਇੱਕ ਸੂਟ ਨੂੰ ਪੰਜਾਹ ਰੁਪਏ ਲੱਗਦੇ ਨੇ ਜਿਆਦਾ ਤੋਂ ਜਿਆਦਾ ਇੱਕ ਸੂਟ ਨੂੰ ਤੇ ਐਨੇ ਹਜ਼ਾਰ ਹਜ਼ਾਰ ਰੁਪਾ ਲੈ ਲੈਣ ਵਾਲੀਆਂ ਤੇ ਐ ਏ ਕਿ ਚਲੋ ਹਾਂ ਐ ਏ ਕਿ ਜੋ ਸਵਾਈ ਅਸੀ ਬਾਹਰ ਦੇਨੀ ਐ, ਔ ਬੰਦਾ ਆਪ ਤਰਾ ਸੂਟ ਲਏਗਾ ਇੱਕ ਫਾਲਤੂ।
ਤੁਹਾਨੂੰ ਆਂਦੀ ਹੈ
ਬਸ ਟਾਈਮ ਦੀ ਗੱਲ ਹੈ ਨਾ ਤਾਂ
ਤੇ ਕੋਈ ਨੀ ਇੱਕ ਘੰਟੇ ਦਾ ਘੰਟੇ ਦਾ ਰੱਖ ਲਿਓ ਉਹਨਾ ਨੂੰ ਸਿਖਾਣ ਲਈ
ਹਾਂ,
ਜੇ ਤੁਹਾਨੂੰ ਆਂਦੀ ਹੈ ਤੁਸੀਂ ਉਨਾਂ ਨੂੰ ਕਹੋ ਮਹੀਨਾ ਇੱਕ ਮੈਂ ਤੁਹਾਨੂੰ ਸੁ ਖਾ ਦਿੰਦੇ ਆ ਤੁਸੀਂ ਦੇਖ ਲੋ ਤੁਹਾਨੂੰ ਸਹੀ ਲੱਗਦੀ ਤਾਂ ਠੀਕ ਹੈ ਨਹੀਂ ਕਿਸੇ ਹੋਰ ਕੁਛ
ਹਾਂਜੀ ਹਾਂਜੀ ਚ ਦੇਖਦੇ ਆ
ਬਾਕੀ ਹਾਂ ਤੁਸੀਂ ਹੋਰ ਤੁਸੀਂ ਵੈਸੇ ਹੱਥ ਹਥ ਖੋਲਲੇ ਹੋਆ ਆਪਣਾ ਜ ਜੀ
ਹਾਂ ਬਸ ਥੋੜਾ ਬਹੁਤਾ ਘਰ ਲਈਦਾ ਮਾੜਾ ਮੋਟਾ ਆਪਣੇ ਵਾਸਤੇ ਇਹਨਾਂਆਂ ਫਰਾਕਾਂ ਫਰੂਕਾਂ ਸੀ ਦਿੰਦੀਾਂ ਪੋਤਰੀਆਂ ਦੇ ਕੱਟੀ ਦੀ ਹੁੰਦੀ ਜ ਆਪੇ ਕੱਟ ਲੈਂਦੇ ਹਾਂ ਤੇ ਵੱਡੇ ਵਾਲੀ ਮੇਰੀ ਬੜੀ ਵਾਰੀ ਸਿਈ ਸੀ ਪਰ ਉਹ ਮੈਂ ਕਿਹਾ ਜਿੰਨੇ ਤੂੰ ਆਪਣੇ ਹੱਥੀ ਨਾ ਨਾ ਕਰੇਗੀ ਤੈਨੂੰ ਦਿਮਾਗ 'ਚ ਬਹਿਣੀ ਮੈਂ ਉਹਨੂੰ ਇੋ ਕਹਿੰਦੀ ਮੈਂ ਕਿਹਾ ਆਪਣੇ ਹੱਥੀ ਇਕੱਲੀ ਬਹਿ ਕੇ ਨਾ ਟੇਡੇ ਮੇਡਾ ਕੱਢ ਤੈਨੂੰ ਆਪਣੇ ਤਾਂ ਸਮਝ ਆ ਜਾਏਗੀ
ਹਾਂ ਗ਼ਲਤ ਹੋਏਗਾ ਇੱਕ ਵਾਰ ਗ਼ਲਤ ਹੋਏਗਾ ਦੋ ਵਾਰ ਗ਼ਲਤ ਹੋਏਗਾ ਤੀਜੀ ਵਾਰ ਫਿਰ ਆਪਿਸ ਸਮਝ ਆ ਜਾਂਦੀ ਹੈ ਬੰਦੇ ਨੂੰ
ਉੱਥੇ ਵਿਚਾਰੇ ਉਹ ਕੁਛ ਛੁੱਟੀਆਂ ਹੋ ਗਈਆਂ ਬੱਚਿਆਂ ਨੂੰ ਕੁਛਨੂੰ ਟਾਈਮ ਨੀ ਲੱਗਦਾ ਮੈਂ ਕਹਿੰ ਛੱਡ ਦੇ ਟਾਈਮ ਲੱਗੇਗਾ ਉਦੋਂ ਸੀ ਕਹਿੰਦੇ ਹ ਸਕੂਲ ਜਾਣਗੇ ਨਾ ਫੇਿਰ ਮੈਂ ਸਬਜ਼ੀ ਜਲਦੀ ਬਣਾ ਲਾ ਕਰਾਂਗੀ ਸਵੇਰੇ ਤੇ ਮੈਂ ਕਿਹਾ ਕਿਹਾ ਕੱਪੜੇ ਵੀ ਜਲ ਦਿੱਤੇ ਧੋਇਆ ਕਰੋ ਤਾਂ ਵੇਲੀਆਂ ਹੋ ਗਆਂ ਮੈਂ ਸਗੋਂ ਕਿੰਨੀ ਆ ਜੇ ਕੱਪੜੇ ਕੁਵੋਸੀ ਬਾਰਾਂ ਬਾਰਾਂ ਵਜੇ ਕਪੜੇ ਧੋ ਜਾਈ ਫਿਰ ਰੋਟੀ ਦਾ ਟਮ ਹੋ ਜਾਂਦਾ ਫਿਰ ਟਾਈਮ ਕੋਈ ਨਹੀਂ ਲੱਗਦਾੈੂੰ ਹਾਂ ਚਲੋ ਕੋਈ ਨਹੀਂ ਆਪਾਂ ਸਿੱਖਣਗੇ ਇਹਨਾਂ ਨੂੰ ਉਹਨਾਂ ਨੂੰ ਪਤਾ ਦਰਦ ਸਵਾਈਆਂ ਦਿੰਦੀਆਂ ਉਹ ਨੂੰ ਪਤਾ ਲੱਗੇਗਾ ਨਾ ਜਿਹੜਾ
ਹਾਂ ਉਹ ਤਾਂ ਹੈ। ਮੈਂ ਤੇ ਇਹ ਤੁਸੀਂ ਮੰਨੋਗੇ ਮੈਂ ਕਦੇ ਵੀ ਨਹੀਂ ਸਵਾਇਆ। ਬਾਹਰੋਂ ਕੱਪੜਾ ਕਦੇ ਵੀ ਮਤਲਬ ਮੈਂ ਕੁਆਰੀ ਸੀ ਨਾ ਤਾਂ ਵੀ ਮੈਂ ਆਪੇ ਸੀ ਲੈਂਦੀ ਸਣੇ
ਸਹੀ ਹੈ ਕਿਸੇ ਤੁਹਾਨੂੰ ਹਾਂ ਪਸੰਦ ਨ ਆਉਂਦੀ ਚਲੋ ਮਜਬੂਰੀ ਤੋਂ ਹੋਇਆ ਫੰਕਸ਼ਨਾਂ ਵਿੱਚ ਜ ਸੋਆਣਾ ਹੋਵੇ ਵਿਆਹ ਤਾਂ ਫਿਰ ਸੀ ਲਿਆ।
ਹਾਂ- ਹਾਂ
ਚਲੋ
ਚੋ ਹ ਚਲੋ ਕੋਈ ਨੀ ਤੁਸੀਂ ਕੋਸ਼ਿਸ਼ ਕਰਨਾ ਜਿਵੇਂ ਤੁਹਾਨੂੰ ਮੈਂ ਦੱਸਿਆ ਨਾ ਤੁਸੀਂ ਉਵੇਂ ਸੀਵੇਂ ਕਟਿੰਗ ਕਰਕੇ ਵੇਖਣਾ ਸੱਤ ਤੀਰਾ ਹੀ ਸੱਤ ਮੋਢਾ ਹੀ ਬਾਕੀ ਲੰਬਾਈ ਚੜਾਈ ਜਿੰਨੀ ਰੱਖਣੀ ਹੈ ਤੁਹਾਨੂੰ ਪਤਾ ਹੀ ਤੁਸੀਂ ਆਪਣੀ ਕਿੰਨੀ ਰੱਖਣੀ ਹੈ।
ਸਾਰਾ ਮੈਨੂੰ ਬਸ ਮੈਨੂੰ ਇੰਜ ਮੋਢੇ ਡਿੱਗੇ ਨਾ ਮੇਰੇ ਮੈਂ ਤਾਂ ਮੈਂ ਕਿਹਾ, ਮੈਂ ਪੁੱਛ ਕੇ ਗੱਲ ਕਰਕੇ ਤਾਂ ਦੇਖਾਂ ਫੇਰ ਤੁਸੀਂ ਸੀ ਲੈਂਦੇ, ਮੈਂ ਤਾਂ ਪੁੱਛਿਆ ਸੀ। ਚਲੋ, ਮੈਂ ਕਿਹਾ ਸਵਾਏ ਮੁੋਢੇ ਡਿੱਗ ਦੱਸਣਾ ਸੀ ਸੂਟ ਦੇ ਹਾਂ ਚਲੋ ਠੀਕ ਹੈ। ਓਕੇ
ਕੀ ਕਹਿ ਰਹੇ ਓ।
ਕੁਛ ਨਾ ਨਾ ਮੋਢਿਆਂ ਦਾ ਹੀ ਮੈਨੂੰ ਪਤਾ ਸੀ ਸਿਲਾਈ ਕਰਦੇ ਹੋ। ਮੁੋਢਾ ਡਿੱਗਦੇ ਆ ਨਾ ਤਾਂ ਜੈਦਾ ਮੈਂ, ਤਾਂ ਜਿਆਦਾ ਮੈਂ ਕਿਹਾ ਪੁੱਛ ਦੇਖਾਂ
ਅੱਛਾ ਅੱਛਾ ਨਹੀਂ ਕੋਈ ਨੀ ਤੁਸੀਂ ਬਸ ਇਨਾ ਹੀ ਰੱਖੋ ਜਿਵੇਂ ਮੈਂ ਦੱਸਿਆ ਮਿਸਿਸ ਸੋਪੜ ਨਾਲ ਜਾਦਾਥ ਧਰੋਪਾ ਹਾਂ ਚਲੋ ਕੋਈ ਨੀ, ਫਿਰ ਹਾਂ ਜੀ ਨਾ ਕੋਈ ਸਮਝ ਆਇਆ ਤੇ ਫਿਰ ਦੱਸ ਦੇਣਾ ਠੀਕ ਹੈ। ਸਤ ਸ਼੍ਰੀ ਅਕਾਲ।